ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੰਜਲੀ ਕੀ ਹਾਲ ਚਾਲ ਨੇ?
ਵਧੀਆ ਜੀ ਤੁਸੀਂ ਦੱਸੋ
ਵਧੀਆ ਵਧੀਆ ਤੁਸੀਂ ਨੈਟਵਰਕ ਦੇ ਵਿੱਚ ਕੋਨੀ ਹੈਗੇ। ਹੈਲੋ ਵਿੱਚ ਫੇਰ ਤੁਹਾਡੀ ਆਵਾਜ਼ ਰੋਕ ਰਹੀ ਏ ਫੇਰ ਵੇਖ ਲੈਣਾ ਤੁਹਾਡੇ ਮਿੰਟ
ਅੱਛਾ ਜੀ ਹੁਣ ਆਉਂਦੀ ਆਵਾਜ਼
ਹਾਂਜੀ, ਹਾਂਜੀ ਹੁਣ ਠੀਕ ਏ ਹੋਰ ਸੁਣਾਓ ਘਰੇ ਸਾਰੇ ਠੀਕ
ਹੋਗੇ ਹਾਂ ਸਭ ਵਧੀਆ ਤੁਸੀਂ ਦੱਸੋ?
ਵਧੀਆ, ਵਧੀਆ ਕੀ ਕਰਦੇ ਪਏ ਓ ਕੀ ਕਰਦੇ ਪਏ ਓ ਤੁਹਾਡੀ ਨਾ ਆਵਾਜ਼ ਹਜੇ ਵੀ ਥੋੜ੍ਹੀ ਜਿਹੀ ਵਜ ਉਹ ਕਰਦੀ ਪਈਏ ਤੁਸੀਂ ਛੱਤ ਤੇ ਟੁਰ ਜਾਓ ਹੈਗੇ ਆਪਣੇ
ਹਾਂਜੀ ਹੁਣ ਠੀਕ ਐ ਹਾਂਜੀ ਉਹ ਰੋਟੀ ਸਬਜ਼ੀ ਤਿਆਰ ਹੀ ਕਰਦੇ ਪ
ਅੱਛਾ, ਅੱਛਾ ਹੋਰ ਕੀ ਕਰਨੀ ਪਏ
ਬਸ ਮਾਮੇ ਮੰਮੀ ਦੁਕਾਨ ਤੇ ਮਾਮਾ, ਮਾਮੀ ਆ ਰਹੇ ਨੇ
ਅੱਛਾ
ਹੋਰ ਦਸ ਦਿਨ ਰਹਿ ਗਏ ਛੁੱਟੀਆਂ ਨੂੰ
ਹਾਂ ਗਰਮੀ ਵੀ ਤੇ ਕਿੰਨੀ ਪੈਣ‌ ਡਈ ਏ
ਗਰਮੀ ਰਾਤ ਨੂੰ ਤਾਂ ਹੈਗਾ ਸੀ ਮੌਸਮ ਠੀਕ ਹਵਾ ਠੰਢੀ ਚੱਲਦੀ ਪਈਆਂ ਸੀ
ਹਾਂ ਅੱਜ ਦੁਪਹਿਰੇ ਥੋੜ੍ਹੀ ਛਾਂ ਅ ਠੀਕ ਜਿਹਾ ਹੋ ਗਿਆ ਸੀ ਮ ਮੌਸਮ ਬੱਦਲ ਜਾ ਇੱਧਰ ਉਧਰ ਹੋਣ ਡਿਆ ਸੀ ਫੇਰ ਬਾਅਦ ਚੋ ਗਰਮੀ ਲੱਗਦੀ
ਅਗਲਾ ਮਹੀਨਾਂ ਬਾਰਿਸ਼ਾਂ ਦਾ ਦੋ ਮਹੀਨੇ ਲਗਾਤਾਰ ਬਾਰਿਸ਼ਾਂ ਹੀ ਰਹਿਣਗੀਆਂ
ਉਹੀ ਤੇ ਉਦੋਂ ਉਦੋਂ ਠੀਕ ਰਹਿੰਦਾ ਏ ਪਿਛਲੀ ਵਾਰ ਪ ਪਤਾ ਕਿਵੇਂ ਹਾਲ ਹੋਇਆ ਸੀ ਬਾਰਿਸ਼ ਦਾ
ਹੋ ਸਾਨੂੰ ਪਤਾ ਸਾਡੇ ਤੋਂ ਅੱਗੇ ਜਿਵੇਂ ਗਣੇਸ਼ ਪੂਜਾ ਗਈ ਸੀ
ਹੋਰ ਤੇ ਚੋਖਾ ਹੀ ਪੰਜਾਬ ਵੱਲ ਤੇ ਬੜਾ ਬੁਰਾ ਹਾਲ ਹੈਗਾ ਸੀ
ਹਾਂ ਡਰਾਵਲੀ ਰਾਤ ਸੀ ਸਾਡੀ ਗਨੇਸ਼ ਪੂਜਾ ਵਾਲੇ ਦਿਨ
ਹਾਂ ਉਦੋਂ ਮੈਂ ਤੁਹਾਡੇ ਘਰ ਆਈ ਸੱਚੀ ਮੈਨੂੰ ਪਤਾ ਹੈ ਕਿਵੇਂ ਉਦਨ ਪੂਰਾ ਨੇਰਾ ਆ ਤੇ ਉਤੋ ਲਾਈਟ ਭੱਜਗੀ ਤੇ ਉਤੋਂ ਪਾਣੀ ਆਇਆ ਹੋਇਆ ਪਿੰਡ ਚ
ਹੋਅ ਪਾਣੀ ਬਹੁਤ ਆ ਗਿਆ ਸੀ ਯਾਰ ਸਾਡਾ ਜਾਗਰਣ ਪੂਰਾ ਮਤਲਬ ਬਾਰਿਸ਼ ਵਿੱਚ ਗਿਆ ਸਾਡਾ
ਹਾਂ ਐਵੇਂ ਇੱਕ ਵਾਰ ਪ੍ਰੀਤ ਹਰ ਨੇ ਕਰਵਾਇਆ ਸੀ ਨਾ ਜਾਗਰਣ ਸੁੱਖਨਾ ਤਾਰਨੀ ਸੀ ਇਹਨਾਂ ਨੇ
ਹਾਂ
ਉਦੋਂ ਵੀ ਬਾਰਿਸ਼ ਹੀ ਬਾਰਿਸ਼ ਫਿਰ ਉਹ ਜੋ ਜਿਹੜੇ ਚ ਮਜਾ ਜਾ ਨੀ ਆਂਦਾ ਨੀ ਹੈਗਾ
ਮਜਾ ਨਹੀਂ ਆਇਆ ਬਿਲਕੁਲ ਵੀ ਮਜਾ ਕੋਈ ਸਾਡੇ ਰਿਸ਼ਤੇਦਾਰ ਵੀ ਨੀ ਆਏ
ਹਾਂ
ਜ਼ਿਆਦਾ ਕਿਚ ਕਿਚ ਪੈ ਗਈ ਸੀ
ਉਹੀ ਤੇ ਫੇਰ ਜਦੋਂ ਰੌਣਕਾਂ ਲਾਣੀਆਂ ਹੁੰਦੀਆਂ ਨੇ ਉਦੋਂ ਉਸ ਟਾਈਮ ਤੇ ਫੇਰ ਐਵੇਂ ਜਾਂ ਕੰਮ ਹੋ ਜੇ ਫਿਰ ਬੜਾ ਉਹ ਖਰਾਬ ਹੁੰਦਾ ਮਨ
ਉਹੀ ਤੇ
ਹਾਂ, ਹਾਂ
ਹੋਰ ਕੀ ਕਰਦੇ ਪਏ ਓ
ਬਸ ਮੈਂ ਹੁਣ ਬੱਚੇ ਪੜ੍ਹਾ ਕੇ ਉਨ੍ਹਾਂ ਛੱਤ ਤੇ ਚੜ੍ਹੀ ਸਾਂ ਮੈਂ ਕਿਹਾ ਅੰਜਲੀ ਨੂੰ ਕੋਲ ਲਾਵਾਂ ਵੀ ਕਿੰਨੇ ਦਿਨ ਹੋ ਗਏ ਨੇ ਅੰਜਲੀ ਨਾਲ ਗੱਲ ਨੀ ਕੀਤੀ ਤੂੰ ਤੇ ਮੈਂ ਕਿਹਾ ਕਰਨਾ ਨਾ ਹੋਇਆ
ਉਹ ਹੋ ਜਿਨ੍ਹਾਂ ਮੈਂ ਜਿੰਨਾ ਮੈਂ ਯਾਦ ਕਰਨੀ ਕੋਈ ਨੀ ਕਰਦਾ ਰੱਬ ਵੀ ਕਹਿੰਦਾ ਕਿ ਕ
ਅੱਛਾ-ਅੱਛਾ ਵੇਖੀ ਕਿਤੇ, ਮੇਰਾ ਫੋਨ ਨਾ ਕਸ ਜੇਗਾ।
ਓਹ ਹੋ ਹੋ ਹੋ, ਕੋਈ ਨੀ ਰੱਬ ਨੂੰ ਵੀ ਮਨਾਉਣਾ। ਦੋਵੇਂ ਜਗ੍ਹਾ ਠੀਕ ਹੁੰਦੀਆਂ ਨੇ ਰੱਬ ਆਪਣੀ ਜਗ੍ਹਾ ਏ।
ਹਰੀਸ਼ ਨੂੰ ਬਣਾ ਕੇ ਭੇਜ ਦੋ ਬਣਾਣੇ ਆ।
ਹਾਂ। ਵੰਸ਼ ਨੂੰ ਵੀ ਐਡ ਕੀਤਾ ਵਿਚ ਤੂੰ?
ਹਾਂ ਮਤਲਬ ਕੋ ਬੜੀ ਗਰਮੀ ਵਗੈਰਾ ਹੁੰਦੀ ਪ‌ਈ ਸੀ।
ਹਾਂ ਠੀਕ ਐ ਸਾਡਾ ਇੱਕ ਹੋਰ ਪਤਾ ਕਿ ਭਾ ਵਿੱਚ ਬੰਦਾ ਰਲ ਗਿਆ ਏ। ਉਹਦੇ ਨਾਲ ਪੰਜ ਹੋਰ ਕਰਲਾਂਗੇ ਸਾਡਾ ਵਿੱਚ ਆਹ ਪੂਰਾ ਹੋ ਜਏਗਾ ਸਾਡਾ।
ਹਾਂ ਜਿਵੇਂ ਗੋ ਗੌਰੀ ਨੀ ਕਰਦੀ ਨਾ ਅੰਜਲੀ ਕਰਦੀ ਵੰਸ਼ ਕਹਿੰਦਾ ਮੈਂ ਕਿਹਾ ਮੇਰੇ ਨਾਲ ਕਰਦੇ ਰਹਿਣਾ।
ਹਾਂ ਹੁਣ ਮੈਨੂੰ ਗੌਰੀ ਦਾ ਵਜਾ ਸੀ ਕਹਿੰਦੀ ਮੇਰੇ ਨਾਲ ਕਰਲੈ ਗੱਲ ਮੈਂ ਕਿਹਾ ਇੱਕ ਵਾਰ ਅੰਜਲੀ ਨਾਲ ਕਰਲਾ। ਫੇਰ ਤੇਰੇ ਨਾਲ ਕਰ ਹੁਣੀ ਆ ਮੈਂ, ਮੈਂ ਕਿਹਾ ਹੁਣ ਅਸੀਂ ਆਹੀ ਘੰਟਾ ਕੁ ਆਈ ਆਹੀ ਕਰਨਾ ਐ ਘੰਟਾ। ਦਸ ਮਿੰਟ ਤੂੰ ਕਰ ਦਸ ਮਿੰਟ ਮੈਂ ਕਰ ਦਸ ਮਿੰਟ ਅ ਕਰਕੇ। ਹਾਂ ਤੇ ਅੱਸੀ-ਨੱਬੇ
ਆਪਾਂ ਅੱਠ-ਸੱਤ ਕੋਲਾ ਕੀਤੀਆ ਤਿੰਨ ਸੌ ਰੁਪਿਆ ਬਣ ਗਿਆ।
ਉਹੀ ਤੇ ਹੈਨੀ ਵੀ ਅਸੀਂ ਉਂਝ ਹੀ ਕਰ ਕੰਮ ਨੂੰ ਨਾ ਐਵੇਂ ਹੀ ਸਮਝਦੇ ਹੈਗੇ ਆ। ਤੇ ਜਦੋਂ ਹੁਣ ਵੇਖਿਆ ਐ ਜਦੋਂ ਹੁਣ ਪੈਸੇ ਆ ਗਏ ਨੇ ਤੇ ਹੁਣ ਲਾਲਚ ਜਾਂ ਨੀ ਪੈ ਜਾਂਦਾ ਬੰਦੇ ਨੂੰ।
ਹਾਂ ਲਾਲਚ ਉਹੀ ਤੇ ਮੈਂ ਤਿੰਨ-ਤਿੰਨ ਅ
ਹਰ ਕੋਈ ਬੰਦਾ ਏ ਸ਼ੁਰੂ ਤੋਂ ਛੋਟੇ ਕੰਮ ਤੋਂ ਹੀ ਸ਼ੁਰੂ ਕਰਦਾ ਏ। ਪਰ ਸਾਨੂੰ ਵੀ ਇੱਕ ਵਾਰ ਸ਼ੁਰੂ ਤੇ ਕਰਦਾ ਏ ਸਾਡੇ ਵਾਂਗ ਉਹ ਚੀਜ਼ ਨੂੰ ਰੋਕ ਕੇ ਤੇ ਨੀ ਨਾ ਪੈ ਜਾਂਦਾ।
ਹਾਂ ਪਰ ਲੋਕੀ ਜੇ ਆਪਾਂ ਸੀਰੀਅਸ ਥੋੜੇ ਦਿਨ ਵਿਹਲੇ ਘੁੰਮਣੇ ਗ‌ਏ ਫੇਰ ਜੀ ਨੀ ਕਰਦਾ। ਕਰਦਾ ਪਿਆ।
ਹਾਂ ਉਹੀ ਤੇ ਆਹੀ ਚੀਜ਼ ਫੇਰ ਓ ਉਹ ਅੱਗੇ ਵੱਧ ਜਾਂਦੇ ਨੇ। ਤੇ ਅਸੀਂ ਪਿੱਛੇ ਰਹਿ ਜਾਣੇ ਆ ਅਸੀਂ ਆਣੇ ਆ ਹਾਂ ਉਹ ਕਮਾਉਂਦਾ ਪਿਆ ਕਿਵੇਂ ਕਮਾਉਂਦਾ ਪਿਆ ਏ ਬੰਦਾ।
ਹਾਂ ਉਹ ਕਿਵੇਂ ਅੱਗੇ ਨਿਕਲ ਗਿਆ ਸਾਡੇ ਆਹੀ ਚੱਲਦਾ ਪਿਆ ਸੀ।
ਉਹੀ ਤੇ ਫੇਰ ਉਹੀ ਚੀਜ਼ ਸਾਨੂੰ ਬੰਦੇ ਨੂੰ ਕਰ ਲੈਂਦੀ ਏ। ਤੇ ਹੁਣ ਜਦੋਂ ਅਸੀਂ ਵੇਖ ਲਏ ਨੇ ਖ਼ੁਦ ਅੱਖੀ ਪੈਸੇ
ਹਾਂ ਹੁਣ ਲਾਲਚ ਆ ਗਿਆ ਲਾਲਚ ਆ ਗਿਆ ਮੰਮੀ ਨੂੰ ਆਪ ਆਇਆ। ਕੀ ਆਪਾਂ ਅੱਠ ਕੀਤੀਆਂ ਨੇ ਤਿੰਨ ਸੌ ਰੁਪਇਆ ਬਣ ਗਿਆ। ਹੁਣ ਇੱਥੇ ਆਪਾਂ ਰਿਸੀਵ ਆਪਾਂ ਰਿਸੀਵ ਹੀ ਕਰਦੇ ਪ‌ਏ ਆ ਹੁਣ ਵੀ ਪੈਸੇ ਐਡ ਹੋਏ ਪਏ ਨੇ।
ਆਹੋ ਫੋਨ ਪੰਜਾਬੀ ਚ ਗੱਲ ਕਰਲੋ ਭੈਣੇ।
ਹਾਂ।
ਹਾਂ ਜਿਹੜਾ ਆਪਾਂ ਲੈਣੇ ਆ ਕੋਲ ਚੁੱਕਣੇੇ ਆ ਆਪਾਂ। ਕਲਕ ਉਹਦੇ ਹੀ ਬਣ ਜਾਂਦੇ ਨੇ। ਬੀ ਓਹੀ ਆ ਹੁਣ ਆਪਾਂ ਜਿੰਨੇ ਹੁਣ ਮੈਂ ਵੀ ਮੈਂ ਆਪਣੀ ਮਾਸੀ ਦੀ ਕੁੜੀ ਨੂੰ ਕਿਹਾ ਸੀ। ਉਹ ਕਹਿੰਦੀ ਮੈਂ ਵੇਖਦੀ ਆ ਚੱਲ। ਇਹਦੇ ਵਿੱਚ ਜਿੰਨੇ ਜਣੇ ਅਸੀਂ ਅਹ ਵਧਾਵਾਂਗੇ ਓਨਾ ਹੀ ਸਾਡੇ ਲਈ ਵਧੀਐ।
ਹਾਂ, ਪ੍ਰੀਤ ਨੂੰ ਕਰਲੈ।
ਪ੍ਰੀਤ ਦੀ ਅਠਾਰਾਂ ਸਾਲ ਉਮਰ ਕੋਨੀ ਹੈਗੀ।
ਜਾ ਪਿਆ ਵਿੱਚ
ਹਾਂ ਅਠਾਰਾਂ ਤੋਂ ਉਹਦੇ ਚ ਹੈਗਾ ਏ ਨਾ। ਵਿਆ ਸਤੱਤਰ ਸਾਲ ਤੱਕਰ ਤੇ ਮੈਂ ਉਹਨੂੰ ਐਡ ਕੀਤਾ ਹੋ ਵਿੱਚ ਹੋਈ ਸੀ ਇਹ। ਦਾਖਲ ਫੇਿਰ ਮੈਮ ਮੈਡਮ ਨੂੰ। ਕੇਆ ਸੀ ਵੀ ਮੈਂ ਕੇਆ ਓ ਅਠਾਰਾਂ ਸਾਲ ਦੀ ਕੋਈਨੀ ਹੈਗੀ, ਐਂਦੀ ਚੱਲ ਕੋਈ ਨੀ ਅੱਗੇ ਕਾੰਮ ਆ ਜੇਗੀ। ਏ ਤੇ ਚੱਲਦਾ ਈ ਰੈਨੈ ਕਾੰਮ, ਏ ਜਦੋਂ ਮਰਜੀ ਤੱਕ, ਹਾਂ।
ਫੇਰ ਠੀਕ ਨੀ ਹੈਗਾ।
ਹਾਂ ਪਰ ਮੈਂ ਜਿਵੇਂ ਗੂਗਲ ਦੇ ਵੇੱਚ ਕੀਤਾ ਐਨੂੰ ਸਰਚ ਓਂਦੇ ਵੇੱਚ ਆਏਆ ਵੀ ਅਪਾਂ ਏਨਾੱ ਪੰਦਰਾਂ ਸੌ ਡਾਲਰ ਕਮਾ ਸਕਨੇ ਆਂ ਏਂਦੇ ਵੇੱਚ।
ਪੰਦਰਾਂ ਸੌ ਡਾਲਰ ਕਿੰਨੇ ਬਨੇ?
ਡੇਡ ਲਾੱਖ ਤੋ ਦੋ ਲਾੱਖ, ਓਸ ਤੋ ਜਾਦਾ ਨੀ ਕਾ ਅਸੀ ਕਮਾ ਸਕਦੇ ਹੈਗੇ।
ਚਾਰ ਬਜਨ।
ਐ ਓਈ ਤੇ, ਉਂਝ ਰੋਜ ਦਾ ਵੀ ਅਪਨੇ ਆਂਦਾ ਰਏਗਾ, ਓਵੀ ਸਾਨੂੰ ਬੜਾ ਹੂੰਦਾ ਏ। ਕੱਠਾ ਜਰੂਰੀ ਅਸੀ ਓ ਕਰਨਾ ਏ, ਫ੍ਰੀ ਦਾ ਫੋਨ ਦੇ ਵੇੱਚ ਆਂਦਾ ਪੇਆਏ ਹੈਗਾ ਸਾਨੂੰ।
ਮੈਂ ਇਨੂੰ ਤਾ ਬੋਲੇਆ, ਅੰਜਲੀ ਕੋਲ ਕਾਰ ਸਕਦੇ ਓ। ਤਿਨੂ ਮੈਂ ਕਰ ਮੈਂ ਕੇਐ ਮੈਂ ਸੈ਼ਹਰ ਹੈਗੀ ਤੇ ਦਾੱਸ ਮਿੰਟ ਬਾਦ ਤੈਨੂੰ ਕੋਲ ਕੀਤੀ, ਤੂ ਮੇਰੀ ਕੋਲ ਵੀ ਨੀ ਚੱਕੀ?
ਓਦੋ ਅੰਜਲੀ ਦੇ ਸਭ ਦਾ ਪੇਆ ਸੀ ਮੇਰੇ ਨਾਲ।
ਖ਼।
ਨਾ ਓਸ ਤੋ ਬਾਦ ਸੱਚ ਮੰਮੀ ਮੇਰੀ, ਮੇਰੇ ਨਾ ਫ ਓਦਾ ਭੂਆ ਦੇ ਮੁੰਡੇ ਦਾ ਰਿਸ਼ਤੇ ਦਾ ਆ ਰਿਸ਼ਤਾ ਹੋਏਐ।
ਅੱਛਾ, ਅੱਛਾ।
ਫੋਨ ਦੀ ਬੈਟਰੀ ਲੋਅ ਸੀ, ਫੇਰ ਮੇਰੇ ਫੋਨ ਤੋ ਲੱਗੇ ਹੋਏ ਸੀ। ਓਨਾਂ ਨੇ ਮੇਰੇ ਫ਼ੋਨ ਮਤਬ ਕਿ ਸਾਡੇ ਨੌ ਵਜੇ ਤਿਕਨ ਛੱਡੇਆ ਈ ਨਾ।
ਹੂਨ ਬਈ ਕਿੰਨੇ ਮੋਟੇ ਦਮਾਗ ਦੀ ਹੈਗੀ ਏ, ਦੇਖ ਕੀ ਕਰਨੈ ਮੇਰੇ ਨਾਲ ਮੈਂ ਤੇਰੇ ਫੋਨ ਕਾਰ ਰੀ ਸੀ ਵੀ ਤੂੰ ਮੇਰਾ ਫੋਨ ਚੁੱਕਣੀ ਐਂ।
ਹਾਂ।
ਫੋਟ ਪਾਪਾ ਨੇ ਮੇਰਾ ਫੋਨ ਚੁੱਕਿਆ।
ਆਹੋ ਆ੍ਹਂਦੀ ਹੁਣੇ ਮੈਨੂੰ ਆ੍ਹਂਦੀ ਪੀ ਸੀ। ਫੇਰ ਐਵੇਂ ਐ ਨਾ ਓ ਕਾਲ ਜੇੜੀ ਓ ਵੇ ਓ ਖ਼ਰਾਬ ਜਾਏਗੀ ਫੇਰ।
ਤੇਰਾ ਨੈੱਟ ਫੇਰ ਭੱਜਦਾ ਪੇਆ, ਤੇਰੀ ਵਾਜ ਦਾ ਫੇਰ ਵਰਡਸ ਓ ਹੋਨਗੇ ਸ਼ਬਦ।
ਹੈਲੋ।
ਹੈਲੋ।
ਪਿਆ।
ਹਾਂ।
ਫੋਨ ਹੁਣ ਕੀ ਕਰਾਂ ਕੋਈ ਨਾਲ ਕੋਈ ਗਾੱਲ ਈ ਨੀ ਹੋ ਸਕਦੀ।
ਇੱਕ ਵਾਰ ਦੁਬਾਰਾ ਕਾਰਕੇ ਵੇਖੀ, ਮੈਂ ਕਾਰਕੇ ਵੇਖਾਂਗੀ ਹੂਣ, ਤੇ ਮੇਰੇ ਨਾਲ ਹੋਗੀ ਕੀ ਪਤਾ
ਕਿਆ। ਤੇਰੇ ਨਾਲ ਹੋ, ਤੇਰੇ ਨਾਲ ਹੋ ਜੇਗੀ ਗੋਰੀ ਨਾਲ ਨੀ ਹੋਈ, ਗੋਰੀ ਨੇ ਨੀ ਚੁੱਕੇਆ ਨਾ ਫੋਨ ਮੇਰਾ।
ਗੋਰੀ ਦਾ ਕਿਂਦਾ ਗੋਰੀ ਨਾਲ ਤੇਰਾ ਹੋ ਗੇਆ? ਅੱਛਾ। ਫੇਰ ਐਵੇਂ ਕਾਰਦੇ ਨਾ ਪ੍ਹੈਲਾਂ ਚਾਰ ਕੋਲਾਂ ਚਾਰ ਕੋਲ ਪੈਹਲਾਂ ਤੂੰ ਕਾਰਦੀ।
ਹਾਂ। ਹੁਨ ਕਿਵੇਂ ਹੋਏਗਾ? ਹੈਲੋ। ਹੈਲੋ। ਹੈਲੋ।